ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ
ਹਾਂਜੀ ਹੋਰ ਤੁਸੀਂ ਸੁਾਣੋ ਤੁਹਾਡੇ ਪਾਸੇ ਗਰਮੀ ਕਿੱਦਾਂ ਪੈਂਦੀ ਪਈ ਹੈ
ਇੱਥੇ ਤਾਂ ਗਰਮੀ ਠੀਕ ਹੀ ਬਸ ਜ਼ਿਆਦਾ ਹੋਰ ਨੀ ਪੈ ਰਹੀ
ਅੱਛਾ-ਅੱਛਾ ਹੋਰ ਬੱਚੇ ਠੀਕ ਨੇਮ ਹੋਰ ਗਏ ਨਾਨਕੇ ਬੱਚੇ ਨਈ
ਨਈ-ਨਈ ਘੁੰਮਣ ਜਾਣ ਦਾ ਪਲੈਨ ਸੀ ਉਹ ਕੱਲ੍ਹ ਜਾਵਾਂਗੇ।
ਅੱਛਾ।
ਹੱ ਹੋਰ ਤੁਹਾਡੇ ਬੱਚੇ ਕਿੱਥੇ ਨ
ਸਾਡੇ ਬੱ ਚੇ ਤੇ ਬਸ ਇੱਕ ਕੰਮ ਤੇ ਚਲਿਆ ਇੱਕ ਬੱਚਾ ਏਧਰ ਸੁੱਤਾ ਤਾ ਜਰਾ
ਅੱਛਾ।
ਹਾਂਜੀ ਨਹੀਂ ਨਾਨਕੇ ਨੀ ਗਏ ਜਰਾ ਪੰਦਰਾਂ ਤਰੀਕ ਦਾ ਕੋਈ ਕੰਮ ਏ ਛੋਟਾ ਵਾਲਾ ਕਹਿੰਦਾ ਪਿਆ ਨਾਨਕੇ ਜਾਣਾ ਹੁਣ ਦੇਖੋ ਥੋੜਾ ਟਾਈਮ ਲੱਗੇਗਾ। ਹੋਰ ਕੀ ਬਣਾਇਆ ਅ ਤੁਹਾਡੀ ਮੰਮੀ ਨੇ
ਹਜੇ ਤੇ ਕੁਛ ਨੀ ਬਣਾਇਆ ਪਰ ਬਣਾਉਣਗੀ ਹਜੇ ਮੰਮੀ
ਅੱਛਾ। ਹੋਰ ਅਸੀਂ ਤੇ ਕਰੇਲੇ ਬਣਾਏ ਨੇ ਅੱ ਆਜੋ ਖਾ ਲਓ।
ਨਹੀਂ ਬਸ ਖਾਓ।
ਹੋਰ ਹੋ ਗਈ ਸਵੇਰ ਦਾ ਚਾਹ ਨਾਸ਼ਤਾ ਚਾਹ ਬਿਸਕਿਟ ਵਗੈਰਾ ਸਭ
ਹਾਂਜੀ ਹੋ ਗਏ ਬਸ।
ਹੋਰ ਹੋਰ ਸੁਣਾਓ।
ਬਸ ਹੋਰ ਹੋਰ ਉਹ ਬੱਚਿਆਂ ਦਾ ਕੰਮ ਹੋ ਗਿਆ।
ਅੱਜ ਤੁਹਾਡੇ ਬੱਚੇ ਸਕੂਲ ਦੀਆਂ ਛੁੱਟੀਆਂ ਨੇ
ਹਾਂਜੀ।
ਅੱਛਾ ਹੋਰ ਤੁਹਾਡੇ ਵਾਈਫ ਠੀਕ ਨੇ
ਹਾਂਜੀ।
ਹੋਰ ਵਾਈਫ ਗਏ ਹੋਣੇ ਨੇ ਪੇਕੇ
ਹਾਂ ਗਏ ਨੇ
ਅੱਛਾ-ਅੱਛਾ
ਹੂੰ ਚਾਰ ਪੰਜ ਦਿਨ ਲਾਨ ਵਾਸਤੇ ਗਏ ਨੇ
ਅੱਛਾ-ਅੱਛਾ
ਹੂੰ ਹੋਰ ਬੱਚੇ ਦਾ ਹੋ ਗਿਆ ਕੰਮ?
ਹਾਂ ਸਾਡੇ ਬੱਚੇ ਕਹਿੰਦੇ ਨੇ ਸਕੂਲੋਂ ਕੰਮ ਨੀ ਮਿਲਿਆ
ਅੱਛਾ।
ਹਾਂ। ਤੁਹਾਨੂੰ ਪਤਾ ਛੁੱਟੀਆਂ ਚ ਬੱਚੇ ਬਸ ਭਾਈ ਕਿੱਥੇ ਖੋਲਣਾ ਚਾਹੁੰਦੇ ਨੇ
ਹੋਰ
ਹਾਂਜ
ਜਦੋ ਸਕੂਲ ਖੁੱਲਦਾ ਤਾਂ ਆਨੇ ਨੇ ਕਾ
ਓਰ ਤਾਂਹੀ ਕਾਬੂ ਆਉਂਦੇ ਨੇ
ਹੁਨ ਤਾ ਇਹ ਖੇਲ ਕੁੱਦਣ‌ ਵਿੱਚ
ਹੋਰ ਖੇਲਦੇ ਪਏ ਨੇ ਬੈਟਬੋਲ ਲਿਆ ਕੇ ਰੱਖੀ ਹੋਈ ਏ, ਬੈਟਮਿੰਟਨ ਲਿਆ ਕੇ ਰੱਖਿਆ ਹੋਇਆ ਖੇਲਦੇ ਪਏ ਨੇ ਦਬਾ ਦਬ
ਛਾੱ
ਹਾਂਜੀ ਹੋਰ ਮੰਮੀ ਕੀ ਕੋਈ ਕੰਮ ਕਰਦੇ ਸਬਜ਼ੀ ਸੁਬਜੀ ਬਣਾਉਦੇ ਨੇ ਮੰਮੀ ਤੁਹਾਡੇ
ਨਾ ਮੰਮੀ ਓ ਨਾਹਨ ਗਈ ਏ ਨਾ
ਅੱਛਾ ਅੱਛਾ ਹੋਰ ਡੈਡੀ ਠੀਕ ਨੇ ਤੁਆਡੇ
ਹਾਂ ਬਸ ਠੀਕ ਨੇ
ਹੋਰ ਫੈਮਲੀ ਚ ਕੌਣ ਕੌਣ ਏ
ਮੈਂ ਮੰਮੀ ਓਰ ਮੇਰੇ ਪਾਪਾ ਨੇ ਔਰ ਅਸੀਂ ਦੋ ਭਰਾ ਹਾਂ।
ਅੱਛਾ ਹੋਰ ਭੈਣ ਸਿਸਟਰ ਨੀ ਹੈਗੀ ਤੁਹਾਡੀ ਕੋਈ
ਹੈਗੀ ਏ ਦੋ ਸਿਸਟਰ ਨੇ ਦੈਹਾਂ ਦੀ ਸ਼ਾਦੀ ਹੋ ਗੀ ਏ।
ਅੱਛਾ ਮੈਰਿਡ ਨੇ ਦੋਨੋ
ਹਾਂਜੀ।
ਅੱਛਾ-ਅੱਛਾ-ਅੱਛਾ।
ਹਾਂਜੀ।
ਹੋਰ ਅੱਜ ਕੀ- ਖਾਣ ਦਾ ਅੱਜ ਕੀ ਖਾਣ ਦਾ ਮੰਮੀ ਨੂ ਔਡਰ ਦਿੱਤਾ ਜੇ-
ਅਜੇ ਵੇਖਨੇ ਆ ਮੰਮੀ ਨੂੰ ਕਿਹਾ ਸੀਂ ਬਜ਼ਾਰੋ ਲੈਨੇ ਮੰਮੀ ਕਹਿੰਦੀ ਨਹੀਂ-
ਨਈ ਸਹੀ ਤੇ ਕਹਿ ਰਹੇ ਨੇ ਬਿ- ਜਾਦਾ ਤਲਿਆ ਭੁਨਿਆ ਖਾਣਾ ਨੀ ਚਾਹੀਦਾ ਨਾ ਫਿਰ ਜਾਦਾ ਜ਼ਿਆਦਾ ਗਰਮੀ ਹੈਗੀ ਮਸਾਲੇ ਮਸੂਲੇ ਪਾਏ ਹੁੰਦੇ ਨੇ ਉਹਨਾ ਨੇ
ਤੇ ਕਦੇ-ਕਦੀ-ਕਦੀ ਤੇ ਖਾ ਸਕਣੀ ਆ
ਬਸ ਠੀਕ ਐ ਵੱਡੇ ਮਨਾ ਕਰ ਰਹੇ ਨੇ ਤੇ ਕੈਣਾ ਮੰਨਣਾ ਚਾਹੀਦਾ ਉਹਨਾ ਦਾ ਵੀ ਹਨਾ ਬਈ ਹਾਂਜੀ-ਹਾਂਜੀ ਹੋਰ-
ਧੋਪ ਨਿਕਲੀ ਉੱਥੇ
ਹਾਂਜੀ ਧੁੱਪ ਬਹੁਤ ਤੇਜ਼ ਨਿਕਲੀ ਹੈ ਹੁਣੈ ਨੌ ਦਸ ਵਜੇ ਧੁੱਪ ਐਡੀ ਤੇਜ਼ ਹੋ ਜਾਣੀ ਹੈ, ਜਿਵੇਂ ਬਸ ਸੂਰਜ ਇੰਜ ਹੋ ਜਾਣਾ ਬਿਲਕੁਲ ਹੀ-
ਅੱਛਾ-
ਹਾਂਜੀ।
ਹੋਰ-
ਬਸ ਮਾਰਕੀਟ ਜਾਣ ਦਾ ਤੇ ਮਨ ਹੀ ਨੀ ਕਰਦਾ। ਤੁੱਪ ਇਤਨੀ ਤੇਜ਼ ਹੁੰਦੀ ਹੈ ਮਾਰਕਿਟ ਜਾ ਹੀ ਨੀ ਪਾਂਦੇ।
ਧੁੱਪ ਲਗਦੀ ਏ ਨਾ ਤੇ ਫੇਰ ਬਸ ਬੰਦਾ ਹਿਲ ਜਾਂਦਾ।
ਹਾਂ ਸਹੀ ਕਹਿ ਰੇ ਹੋ ਹਿਲ ਜਾਂਦਾ ਬੰਦਾ।
ਹੋਰ-
ਹੋਰ ਬਸ ਸਹੀ ਹੈ ਸਭ ਠੀਕ ਹੈ ਹੋਰ ਤੁਸੀਂ ਸੁਣਾਓ।
ਸਭ ਠੀਕ ਨੇ-
ਹਾਂ ਮੈਂ ਤੁਹਾਨੂੰ ਇੱਕ ਡਿਸ਼ ਦੱਸਣੀ ਆ ਆਪਣੀ ਮੰਮੀ ਨੂੰ ਦੱਸਣ ਬਣਵਾ ਲਨਾ
ਅੱਛਾ।
ਹਾਂ। ਅਸੀਂ ਨਾ ਉਹ ਬਣਾਇਆ ਸੀ ਕੀ ਕਹਿੰਦੇ ਆ ਜੋ ਪੇਟ ਨੂੰ ਠੰਡਕ ਦਿੰਦਾ ਘਾਰੀ ਬਣਾਇਆ ਸੀ ਉਹ ਆਪਣੇ ਆਪ ਹੀ ਇਹ ਸ਼ਰਬਤ-
ਮਤਲਬ ਬੰਦਾ ਕਿੱਦਾਂ ਮਤਲਬ ਸਾਨੂੰ ਦੱਸੋ ਮਤਲਬ ਅਸੀਂ ਆਪਣੀ ਮੰਮੀ ਨੇ ਦਸੀ ਬਣਾਇਆ
ਹਾਂਜੀ ਸੌਂਫ ਲੈ ਲੈਂਣੀ ਏ ਵਾਲੀ ਜੋ ਅਸੀਂ ਆਪ ਨੋਰਮਲ ਖਾਂਣੇ ਹਾਂ।
ਅੱਛਾ।
ਹਾਂਜੀ ਧਾਗੇ ਵਾਲੀ ਮਿਸ਼ਰੀ। ਹਾਂਜੀ ਇਹਨਾਂ ਨੂੰ ਪੀਸ- ਪਿਸ ਲੈਣਾ ਵਿੱਚ ਕਾਲੀਆਂ ਮਿਰਚਾਂ ਪਾ ਲੈਣੀਆਂ ਥੋੜੀਆਂ ਜਹੀਆ। ਦਸ ਬਾਰਾਂ ਹਾਂਜੀ ਵਿੱਚ ਥੋੜ੍ਹਾ ਕਾਲਾ ਲੂਣ ਪਾ ਲੈਣਾ।
ਹਾਂਜੀ।
ਵਿੱਚ ਛੋਟੀਆਂ ਇਲਾਚੀਆਂ ਪਾ ਲੈਣੀਆਂ।
ਹਾਂਜੀ, ਹੋਰ।
ਮਿਕਸੀ ਦੇ ਵਿੱਚ ਗ੍ਰਾਇੰਡ ਕਰ ਲੈਨੈ।
ਅੱਛਾ।
ਹਾਂਜੀ ਜਿ, ਗ੍ਰਾਇੰਡ ਹੋ ਜਾਏ, ਇਹਨਾਂ ਨੂੰ ਛਾਣ ਲੈਣਾ।
ਅੱਛਾ।
ਹਾਂਜੀ, ਛਾਨ ਕੇ ਉਹ ਤੁਹਾਡਾ ਪਾਊਡਰ ਬਣ ਜਾਣਾ, ਉਹ ਕਿਸੇ ਡੱਬੇ ਚ ਭਾਰ ਲਉ। ਹਾਂਜੀ, ਇੱਕ ਗਲਾਸ ਦੇ ਵਿੱਚ, ਇੱਕ ਚਮਚ ਇਹ ਪਾਊਡਰ ਪਾਓ।
ਹਾਂਜੀ, ਹੋਰ।
ਨਾ ਉੱਤੋਂ ਥੋੜੇ ਜਿਹੇ ਆਈਸਕਊਬ ਪਾਓ।
ਅੱਛਾ।
ਥੋੜਾ। ਪਾਣੀ ਪਾਓ। ਉਹਨੂੰ ਚਮਚੇ ਨਾਲ ਘੁਲਾ ਲੋ।
ਹਾਂਜੀ, ਹੋਰ।
ਤੇ ਪੀ ਲਓ। ਬਹੁਤ ਠੰਡਕ ਦਿੰਦਾ, ਢਿੱਡ ਨੂੰ। ਹਾਂਜੀ, ਗਰਮੀਆਂ ਦੇ ਵਿੱਚ ਤੇ ਬੈਸਟ ਹੈ। ਕੋਲਡ -ਡਰਿੰਕ ਵਗੈਰਾ ਬੇਕਾਰ ਨੇ। ਐ ਬੈਸਟ ਐ।
ਇੱਕ ਹੋਰ ਵੀ ਤੇ ਸੀ ਨਾ, ਪੇਟ ਠੰਡਾ ਕਰਨ ਵਾਸਤੇ। ਇੱਕ ਹੋਰ ਵੀ ਹੁੰਦੀ ਸੀ ਰੈਸਿਪੀ।
ਤੁਸੀਂ ਦੱਸੋ, ਫੇਰ ਤੁਸੀਂ ਵੇਖੀਏ ਤੇ ਸਾਨੂੰ ਤੇ ਹੋਰ ਇਸ ਤੋਂ ਇਲਾਵਾ ਨੀ ਪਤਾ।
ਆਂਦੀ ਸੀ ਪਰ, ਪਤਾ ਨੀ ਕਿੱਦਾਂ ਬਨਦੀ ਸੀ ਉਹ।
ਕੋਈ ਨੀ ਮੰਮੀ ਕੋਲੋਂ ਪੁੱਛ ਕੇ ਦੱਸ ਦੇਣਾ। ਹਾਂਜੀ -ਹਾਂਜੀ ਹੋਰ। ਸੁਣਾਓ।
ਬੱਸ।
ਕੇ ਫੇਮਸ ਡਿਸ਼ ਤੁਹਾਡੇ ਉਧਰ ਦੀ ਕੋਈ ਫੇਮਸ ਡਿਸ਼?
ਫੇਮਸ ਤੇ ਇਥੇ, ਓਹੀ ਹੋਵੇ ਡੋਸਾ- ਡੂਸਾ। ਇੱਥੇ ਦੇ ਬੱਚੇ ਉਹ ਬੜਾ ਖਾਂਦੇ ਨੇ ਚੋਮਿਨ, ਮੋਮੋਸ।
ਅੱਛਾ ਅੱਛਾ।
ਹਮ।
ਹੋਰ
ਰੁੱਕਦੇ ਹੀ ਨਹੀਂ ਚੋਮਿਨ ਮੋਮੋਸ ਖਾਨ ਤੋਂ
ਅੱਛਾ ਹੋਰ ਤੁਸੀਂ ਕੀ ਕਰਦੇ ਹੋ ਜੋਬ ਕਰਦੇ ੳ
ਜੀ
ਅੱਛਾ ਜੋਬ ਕਰਦੇ ਹੋ ਨਾ ਤੁਸੀਂ ਮਤਲਬ ਕੰਮ ਕਰ ਦੇ ਓ ਹਨਾ।
ਹਾਂ ਹਾਂ
ਅੱਛਾ ਅੱਛਾ ਅੱਛਾ ਅੱਛਾ
ਹੋਰ ਤੁਹਾਡੇ ਬੱਚੇ ਖਾਂਦੇ ਨੇ ਚੋਮਿਨ ਮੋਮੋਸ
ਨਹੀਂ ਅਸੀਂ ਆਪਣੇ ਬੱਚਿਆਂ ਨੂੰ ਖਾਣ ਨਹੀਂ ਦਿੰਦੇ ਛੋਟਾ ਵਾਲਾ ਮੁੰਡਾ ਤੇ ਬੜਾ ਤੜਫਦਾ ਹੈ ਖਾਣ ਵਾਸਤੇ ਲੇਕਿਨ ਮੈਂ ਬਾਹਰ ਦਾ ਫਾਸਟ ਫੂਡ ਘੱਟ ਈ ਖਾਣ ਦੇਨੀ ਹਾਂ ਬੱਚਿਆਂ ਨੂੰ
ਅੱਛਾ ਹੋਰ
ਹੋਰ ਬਸ ਵਧੀਆ ਸਕੂਲ ਖੁਲਣਗੇ ਹਾਲੇ ਤੇ ਹਾਂਜੀ ਮੇਰੀ ਦੋਨੋ ਬੇਟੇ ਟੀਆਂ ਮੈਰਿਡ ਨੇ
ਅੱਛਾ
ਹਾਂਜੀ ਦੋਨੋ ਹਾਊਸ ਵਾਈਫ ਨੇ
ਅੱਛਾ
ਔਰ ਉਹਦੀ ਇੱਕ ਬੇਟੀ ਵੀ ਹੈਗੀ ਹੈ ਉਹ ਸਾਰਾ ਦਿਨ ਬੇਟੀ ਦੇ ਪਿੱਛੇ ਦੌੜਦੀ ਰਹਿੰਦੀ ਹੈ।
ਅੱਛਾ ਚਲੋ ਠੀਕ
ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਓਕੇ ਸਤਿ ਸ੍ਰੀ ਅਕਾਲ